ਹਾਂਜੀ ਸਰ ਜੀ। ਬਸ ਜੀ ਠੀਕ ਐ, ਤੁਸੀਂ ਆਪਣਾ ਸੁਣਾਓ?
ਬਸ ਸਭ ਵਧੀਆ ਜੀ ਵਧੀਆ, ਹੋਰ ਘਰ ਸਭ ਠੀਕ-ਠਾਕ ਸਰਦਾਰ ਜੀ ਠੀਕ ਨੇ?
ਹਾਂਜੀ ਉਹ
ਰੋਟੀ-ਰੂਟੀ ਖਾ ਬੈਠੇ ਹੋ ਭੈਣ ਜੀ ਹਲੇ ਖਾਂਦੇ ਪਏ ਓ ਤੁਹਾਨੂੰ ਪਰੇਸ਼ਾਨ ਤੇ ਨੀ ਕੀਤਾ ਮੈਂ?
ਨਈ ਜੀ ਨਈ ਨਈ, ਨਈ ਨਈ ਐਸੀ ਕੋਈ ਗੱਲ ਨੀ ਅਸੀਂ ਭੈਣ ਜੀ ਨੌ ਵਜੇ ਰੋਟੀ ਖਾ ਲੈਂਨੇ ਆਂ।
ਕਿਉਂਕਿ ਸਰਦਾਰ ਜੀ ਆ ਜਾਂਦੇ ਨੇ ਨਾ ਸਾਡੇ।
ਹਾਂਜੀ।
ਨੌ ਵਜੇ ਅਹ ਸਾਡੇ ਅੱਠ-ਅੱਠ ਵਜੇ ਆ ਜਾਂਦੇ ਨੇ। ਅਸੀਂ ਫਿਰ ਨੋ ਵਜੇ ਤੱਕ ਰੋਟੀ ਖਾ ਲੈਂਨੇ ਆ ਭੈਣਜੀ।
ਸਾਡੇ ਤੇ ਭੈਣ ਜੀ ਅੱਜ ਲੇਟ ਆਏ ਨੇ ਤੇ ਇਸ ਪਿੱਛੇ ਨਾ ਲੇਟ ਹੋ ਗੇ ਆ।
ਅੱਛਾ ਜੀ ਅੱਛਾ।
ਹੁਣ ਸਾਡੇ ਤੇ ਪ੍ਰਕਾਸ਼ ਹੈਗਾ ਨਾ ਬਾਬਾ ਜੀ ਦਾ ਭੈਣ ਜੀ। ਘਾਰ ਤੇ ਫੇਰ ਉਹ ਬੱਚੇ ਪਾਠ ਕਰਦੇ ਨੇ ਸੇਵਾ ਕਰਦੇ ਨੇ ਫਿਰ ਉਸ ਉਸ ਤੋਂ ਬਾਅਦ ਹੀ ਰੋਟੀ ਖਾਂਦੇ ਨੇ।
ਅੱਛਾ ਅੱਛਾ, ਅੱਛਾ ਅੱਛਾ।
ਸਵੇਰੇ ਕਿੰਨੇ ਵਜੇ ਜਾਂਦੇ ਨੇ ਸਰਦਾਰ ਜੀ?
ਸਾਡੇ ਸਰਦਾਰ ਜੀ ਸਵੇਰੇ ਭੈਣ ਜੀ ਨੌ ਵਜੇ ਜਾਂਦੇ ਨੇ।
ਤੇ ਉਸ ਤੋਂ ਬਾਅਦ ਹੀ ਤੁਸੀਂ ਕੰਮ-ਕਾਜ ਕਰਦੇ ਹੋਗੇ ਫਿਰ ਘਰ ਦਾ?
ਹਾਂ ਭੈਣਜੀ, ਅਸੀਂ ਸਵੇਰੇ ਨਾ ਨਿਯਮ ਨਾਲ ਕਰਦੇ ਹਾਂ ਕੰਮ ਤੇ। ਸਵੇਰੇ ਸਭ ਤੋਂ ਪਹਿਲੇ ਉੱਠਦੇ ਆ ਨਾ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਬਾਬਾ ਜੀ ਸਾਡੇ ਘਰ ਰੱਖੇ ਨੇ ਅਸੀਂ ਤੇ ਤੇ ਇਸ਼ਨਾਨ ਕਰਕੇ ਸਿੱਧਾ ਅਸੀਂ ਬਾਬਾ ਜੀ ਕਮਰੇ ਚਲੇ ਜਾਂਨੇ ਆ। ਪਹਿਲੇ ਬਾਬਾ ਜੀ ਦਾ ਪ੍ਰਕਾਸ਼ ਕਰਦੇ ਆ।
ਅੱਛਾ- ਅੱਛਾ।
ਪ੍ਰਕਾਸ਼ ਕਰਕੇ ਫਿਰ ਅਸੀਂ ਨਿਤਦੇਮ ਪੂਰਾ ਸਾਡਾ ਪਰਿਵਾਰ ਇਕੱਠੇ ਬਹਿੰਨੇ ਆ।
ਨਿਤਨੇਮ ਕਰ ਲੇਨੇ ਆ। ਬਸ ਨਿਤਨੇਮ ਕਰਕੇ ਉਤਰ ਨੀਚੇ ਉਤਰ ਕੇ ਆਨੇ ਆਂ ਤੇ ਫੇਰ ਚਾਹ-ਪਾਣੀ ਦੇਨਿਆ ਬੱਚਿਆਂ ਨੂੰ ਵੀ ਆਪ ਵੀ ਲੈਂਨੇ ਆ ਸਰਦਾਰ ਜੀ ਵੀ ਬੱਚ ਚੇ ਵੀ ਬਹਿ ਕੇ ਅਸੀਂ ਪਾ ਇੱਕੋ ਵਾਰ ਬਣਾ ਲੈਂਣੀਆ ਹਾਂ ਨਾ ਚਾਹ ਬਈ ਬਾਰ- ਬਾਰ ਸਾਡੇ ਕੋਲ ਤਾਂ ਹੁੰਦਾ ਨੀ ਕੰਮ ਬਈ ਸਾਰਾ ਕੰਮ ਕਰਨੇ ਹੁੰਦੇ ਨੇ ਆਪ ਹੀ ਖੁਦ
ਸਾਡਾ ਵੀ ਭੈਣ ਜੀ ਆਈ ਏ ਵੈਸੇ ਸਾ ਸਾਡੇ ਵੀ ਬੱਚੇ ਸਵੇਰੇ ਕਰ ਲੈਂਦੇ ਨੇ ਨਿਤਨੇਮ ਸਾਡੇ ਤੇ ਸਵੇਰੇ-ਸਵੇਰੇ ਗੁਰਦੁਰਿਆਂ ਟੁਰ ਜਾਂਦੇ ਨੇ। ਗੁਰਦੁਆਰਿਆਂ ਤੋਂ ਆਉਂਦੇ ਨੇ ਉਸ ਟਾਈਮ ਫਿਰ ਆ ਕੇ ਨਾਸ਼ਤਾ ਪਾਣੀ ਕਰਦੇ ਨੇ।
ਅੱਛਾ ਜੀ ਅੱਛਾ। ਨਹੀਂ ਤਾਂ ਫਿਰ ਸਾਡਾ ਤਾਂ ਚਾਹ-ਪਾਣੀ ਪੀਂਦੇ ਆ ਨਾ ਫਿਰ ਭੈਣ ਜੀ ਥੋੜ੍ਹਾ ਜਿਹਾ ਆਪੇ ਆਪਣੇ ਜਿਕਨ, ਜਿਵੇ ਸਬਜ਼ੀ ਬਣਾਣੀ ਏ। ਕੱਡ- ਰੱਖੀ ਨਾਸ਼ਤਾ ਬਣਾਣਾ ਜਿਕਨ ਬੱਚਿਆਂ ਨੂੰ
ਭੈਣ ਜੀ ਬੱਚੇ ਬੱਚੇ ਚਾਹ- ਚੂ ਪੀ ਕੇ ਨਾਸ਼ਤਾ ਨਾਲ ਹੀ ਕਰ ਲੈਂਦੇ ਨੇ ਉਸ ਤੋਂ ਬਾਅਦ ਅੱਜ-ਕੱਲ੍ਹ ਪਾਠ ਚੱਲਦੇ ਪਏ ਨੇ ਨਾ। ਗਿਆਰਾਂ ਵਜੇ ਤੇ ਪਾਠ ਸ਼ੁਰੂ ਹੋ ਜਾਂਦਾ ਗੁਰਦੁਆਰੇ ਫਿਰ ਉੱਥੇ ਜਾਣਾ ਹੁੰਦਾ ਐ। ਅੱਜ- ਕੱਲ ਗੁਰੂ ਅਰਜਨ ਦੇਵ ਜੀ ਦੇ ਪਾਠ ਚੱਲਦੇ ਪਏ ਨੇ ਗੁਰਦੁਆਰਿਆਂ ਚ ਤੇ ਬਸ ਉਹ
ਪਾਠ।
ਹਾਂਜੀ। ਤੇ ਉੱਥੇ ਚਲੇ ਜਾਂਦੇ ਆ ਨਾ ਫਿਰ ਟਾਈਮ ਤੋਂ ਸਵੇਰੇ- ਸਵੇਰੇ ਸਭ ਨੂੰ ਨਾਸ਼ਤਾ ਕਰਾ ਕੇ ਵੈਲੇ ਫਿਰ ਕੰਮ- ਸ਼ਮ ਘਰ ਦਾ ਕਰਨਾ ਹੁੰਦਾ ਕਰ ਕਰਾ ਕੇ ਫਿਰ ਵਿਹਲੀ ਹੋ ਜਾਂਦੀ ਆ, ਵੇਹਲੀ ਹੋ ਜਾ ਕੇ ਫਿਰ ਮੈਂ ਗੁਰਦੁਆਰੇ ਜਾਣਾ ਹੁੰਦਾ ਨਾ ਗੁਰ ਦੁਆਰੇ ਜਾਣਾ ਬਹੁਤ ਜ਼ਰੂਰੀ ਏ, ਉੱਥੇ ਪਾਠ ਚੱਲਦੇ ਪਏ ਨੇ। ਫੇਰ ਉੱਥੋਂ ਆਂਨੀ ਆ ਏਸ ਵੇਲੇ ਫਿਰ ਮੈਂ ਰੋਟੀ- ਰੁਟੀ ਬਣਾਦੀ ਹਾਂ ਦੁਪਹਿਰੇ ਆ ਕੇ।
ਅੱਛਾ-ਅੱਛਾ-ਅੱਛਾ, ਅਸੀਂ ਤਾਂ ਭੈਂਜੀ ਸਾਡੇ ਤੇ ਚਾਰ ਵਜੇ ਪਾਠ ਸ਼ਾਮ ਹੀ ਸ਼ੁਰੂ ਹੁੰਦੇ ਨੇ ਸਾਡੇ ਇੱਧਰ ਤੇ। ਅਸੀਂ ਤੇ ਸ਼ਾਮੀ ਜਾਂਦੇ ਹਾਂ ਭੈਣ ਜਜੀ ਚਾਰ ਵਜੇ ਜਾਂਦੇ ਹਾਂ, ਤੇ ਸਾਢੇ ਪੰਜ ਛੇ ਵਜੇ ਘਰ ਆਂਦੇ ਹਾਂ।
ਨਾਲੇ ਭੈਣ ਜੀ ਅਸੀਂ ਆਪ ਆਪਣੇ ਸਾਡੇ ਗੁਰਦੁਆਰਿਆਂ ਦੀ ਹੈਗੀਆਂਨਾਂ ਪ੍ਰਧਾਨ ਬਣੀਆਂ ਹੋਈਆਂ, ਇਹਨਾ ਨੇ ਆਪਣੇ- ਆਪਣੇ ਨਿਯਮ ਬਣਾਏ ਹੋਏ ਨੇ। ਅਸੀਂ ਤੇ ਸਾਰਿਆਂ ਨੇ ਕਿਹਾ ਸੀ ਸ਼ਾਮੀ ਕਰੋ, ਸਵੇਰੇ ਕੰਮਾਂ ਕਾਰਾਂ ਦਾ ਟਾਈਮ ਹੁੰਦਾ। ਹੁੰਦਾਂ, ਇਹਨਾਂ ਨੇ ਸਵੇਰ-ਸਵੇਰ ਦਾ ਟਾਈਮ ਰੱਖ ਲਿੱਤਾ, ਅਸੀਂ ਇਹਨਾਂ ਨੂੰ ਕਿਹਾ ਸੀ ਸ਼ਾਮ ਵੇਲੇ ਦਾ ਰੱਖੋ। ਸ਼ਾਮ ਵੇਲੇ ਦਾ ਸਮਾਂ ਵਧੀਆ ਐ ਸ਼ਾਮੀ ਸਾਰੇ ਵੇਲੇ ਵਿਹਲੇ ਹੁੰਦੇ ਨੇ ਉਸ ਟਾਈਮ ਚਾਹ ਪਾ ਰੋਟੀ- ਰੂਟੀ ਖਾ ਕੇ ਸਭ ਵਿਹਲੇ ਹੋ ਜਾਂਦੇ ਨੇ, ਆਰਾਮ ਨਾਲ ਬੰਦਾ ਜਾ ਸਕਦਾ। ਸਵੇਰੇ-ਸਵੇਰੇ ਰਹਦੀ ਹਫਦੜ ਮੱਚੀ-ਹੁੰਦੀ, ਉੱਰੋਂ ਕੰਮ ਵਾਲੀ ਆ ਜਾਂਦੀ, ਉੱਧਰੋਂ ਬੱਚਿਆਂ ਨੂੰ ਨਾਸ਼ਤੇ ਪਾਣੀ- ਦੇਣੇਣ ਦੁਕਾਨਾਂ ਨੂੰ ਟੁਰਨਾ ਏ ਤੇ ਉੱਧਰੋਂ ਹੁਣ ਗੁਰਦੁਆਰੇ ਦੌੜਨਾ ਆਉਂਦਾ। ਫੈਰ ਮੈਂ ਤੇ ਹਮੇਸ਼ਾ ਲੇਟ ਹੀ ਹੋ ਜਾਂਦੀ ਹਾਂ ਭੈਣ ਜੀ ਗੁਰਦੁਆਰੇ ਜਾਂਦੇ ਹੋਏ ਪੂਰੇ ਟਾਈਮ ਤੇ ਪਹੁੰਚ ਹੀ ਨਹੀ ਬਣਦੀਆਂ।
ਅਸੀਂ ਤਾਂ ਭੈਜੀ ਚਾਰ ਵਜੇ ਆਰਾਮ ਨਾਲ ਜਾਂਦੇ ਹਾਂ ਰੋਟੀ- ਰੂਟੀ ਖਾ ਕੇ ਘੰਟਾ ਆਰਾਮ ਕਰਕੇ। ਉੱਠਦੇ ਹਾਂ ਫਿਰ, ਉੱਠ ਕੇ ਫਿਰ ਆਪਣਾ ਫਟੋ ਫਟ ਫਿਰ ਗੁਰਦੁਆਰੇ ਜਾਂਦੇ ਹਾਂ। ਜਾਂਦੇ ਹਾਂ ਤੇ ਪੰਜ, ਸਾਢੇ ਪੰਜ, ਪੌਣੇ ਛੇ, ਛੇ ਵੀ ਬਸ ਜਾਂਦੇ ਨੇ ਸਾਡੇ ਤੇ। ਆ ਕੇ ਬਸ ਫ ਚਾਹ-ਚੂ ਬਣਾਉਦੇ ਹਾਂ। ਤੇ ਸਾਰਾ ਟੱਬਰ ਬਹਿ ਕੇ ਪੀ ਲੈਂਦੇ ਆ, ਬੱਚੇ ਮਤਲਬ ਕਹਿਣ ਦਾ ਪਾਓ ਬੱਚੇ ਆਏ ਹੋਏ ਨਾ ਛੁੱਟੀਆਂ ਹੋਈਆਂ ਹੀਈਆਂ ਨਾ, ਗਰਮੀਆਂ ਛੁੱਟੀਆਂ ਬੱਚਿਆਂ ਨੂੰ ਹੋਈਆਂ ਪਈਆਂ ਨੇ ਨਾ। ਤੇ ਬੱਚੇ ਸਕੂਲ ਤੇ ਜਾਂਦੇ ਕੋਈ ਨੀ ਸਾਡੇ ਤੇ ਨਾਲ ਮੇਰੀ ਵੱਡੀ ਬੇਟੀ ਵੀ ਆਈ ਹੋਈ ਹੈ ਨਾ, ਉਹਦੇ ਬੱਚੇ ਵੀ ਆਏ ਹੋਏ।
ਹਾਂ ਸਾਡੇ ਬੱਚੇ ਇਥੇ ਭੈਣ ਜੀ ਸਕੂਲ ਤੇ ਜਾਂਦੇ ਨੀ ਛੁੱਟੀਆਂ ਨੇ ਪਰ ਸਵੇਰੇ ਦੇਰ ਨਾਲ ਉੱਠਦੇ ਨੇ। ਫਿਰ ਸਵੇਰੇ ਉਠਾਨੇ ਆ ਤੇ ਉੱਠਦੇ ਨੀ, ਕਹਿੰਦੇ ਨੇ ਛੁੱਟੀਆਂ ਨੇ ਸੋਣ ਦਿਓ। ਫੇਰ ਅਸੀਂ ਸਕੂਲੇ ਜਾਣਾ ਫੇਰ ਤੇ ਜਲਦੀ ਉੱਠਣਾ ਹੀ ਏ, ਹੁਣ ਛੁੱਟੀਆਂ-ਛੁੱਟੀਆਂ ਸਾਨੂੰ ਆਰਾਮ ਕਰਨ ਦਿਓ। ਫਿਰ ਸਾਨ ਮੈਨੂੰ ਹੁੰਦਾ ਚੱਲ ਕੋਈ ਗੱਲ ਨੀ ਸੌਂਦੇ ਪਏ ਤੇ ਥੋੜ੍ਹਾ ਜਿਹਾ ਹੋਰ ਸੋ ਲੈਣ। ਸੋ ਲੈਣਗੇ ਥੋੜਾ ਜਿਹਾ ਆਰਾਮ ਹੋ ਜਾਏਗਾ। ਤੇ ਫੇਰ ਅਹ ਥੋੜੀ ਦੇਰ ਬਾਅਦ ਦੇਰ ਲੇਟ ਉਠਦੇ ਨੇ, ਫਿਰ ਉਸ ਵਜ੍ਹਾ ਨਾਲ ਮੈਂ ਲੇਟ ਹੋ ਜਾਂਦੀ ਹਾਂ। ਮੈਂ ਇਸੇ ਪਿੱਛੇ ਇਹਨਾਂ ਨੂੰ ਕਹਿਨੀ ਜਲਦੀ-ਜਲਦੀ ਉੱਠ ਜਿਏ ਵਿਹਲੇ ਮੰਨ ਮੈਂ ਵੀ ਵਿਹਲੇ ਹੋ ਜਾ ਤੇ ਗੁਰਦੁਆਰੇ ਟੁਰ ਜਾਵਾਂ।
ਬਈ ਅਸੀਂ ਤੇ ਬਈ ਸਰਦਾਰ ਜੀ ਸਾਡੇ ਬੜੇ ਡਾਡੇ ਨੇ ਤੇ ਉਹ ਤੇ ਬਚ ਬੱਚਾ ਤੇ ਬੜੇ ਅ ਆਪਣਾ -ਆਪਣਾ ਹੱਥ ਰੱਖਿਆ ਪਿਆ ਨੇ ਜਿਆਦਾ ਜਹਾ ਬ ਲੇਟ ਹੋ ਜਾਏ, ਇੱਕ ਵਾਰ ਬੱਚਾ ਦੇ ਸਿਰ ਤੇ ਥਪਕਾਉਂਦੇ ਨੇ ਉੱਠ ਜਾਓ ਬਾਈ ਵਾਹਿਗੁਰੂ ਬੋਲੋ। ਬੈਠ ਕੇ ਦੋ ਮਿੰਟ ਸਿਮਰਨ ਕਰੋ। ਉੱਠੋ ਬੈਠੋ ਬਸ ਬੱਚੇ ਜੋ ਪਾਪਾ ਨੇ ਸਿਰ ਤੇ ਹੱਥ ਸਰਦਾਰ ਜੀ ਹੱਥ ਰੱਖਦੇ ਨੇ ਬੱਚੇ ਉੱਠ ਕੇ ਬਹਿ ਜਾਂਦੇ ਸਾਡੇ ਤੇ, ਬਹਿ ਕੇ ਸਿਮਰਨ ਕਰਦੇ ਨੇ ਪੰਜ ਮਿੰਟ ਵਾਹਿਗੁਰੂ-ਵਾਹਿਗੁਰੂ ਜਾਪ ਕਰਦੇ ਨੇ, ਫੇਰ ਉੱਠਦੇ ਨੇ ਪੇਸ਼ਟ ਕੀਤਾ, ਨਾਤੇ- ਤੋਤੇ ਆਪਣਾ ਜੋ ਨਿਯਮ ਨਾਲ ਨਾਲ ਜੋ ਪਾਠ ਕਰਦੇ ਨੇ ਬਹਿ ਕੇ, ਨਿਤਨੇਮ ਬੱਚੇ ਕਰਦੇ ਨੇ ਸਾਡੇ ਤੇ, ਇਸ ਚੀਜ਼ ਦੇ ਬੜੇ, ਸਟਿਕ ਹੈਗੇ ਨੇ ਉਹ,
ਬਸ ਹੁਣ, ਥੋੜੇ ਦਿਨ ਹੀ ਰਹਿ ਗਏ ਭੈਣ ਜੀ ਬਸ ਐਤਵਾਰ ਨੂੰ, ਉਹਨਾਂ ਨੇ ਭੋਗ ਪਾ ਦੇਣੇ ਨੇ, ਬਸ ਦੋ- ਚਾਰ ਦਿਨ ਹੈਗੇ ਨੇ, ਹੁਣ ਦੋ ਚਾਰ ਦਿਨ ਜਿਹੜੇ ਸਲਾਹ ਲੈਣੇ ਲੈ ਲਈਏ ਉਸ ਤੋਂ ਬਾਅਦ ਤੇ, ਫੇਰ ਘਰ ਹੀ ਬਹਿਣਾ।
ਅੱਛਾ ਤੁਹਾਡੇ, ਪੰਦਰਾਂ ਤਾਰੀਕ ਨੂੰ ਪਾ ਦੇਣਗੇ ਫਿਰ
ਹਾਂਜੀ-ਹਾਂਜੀ ਭੈਣਜੀ ਐਤਵਾਰ ਨੂੰ ਭੋਗ ਪਾ ਦੇਣਾ ਨੇ
ਕਿਉਂ ਤਾਂ, ਅਸੀਂ ਸਾਡੇ ਤੇ ਭੈਣਜੀ ਅਠਾਰਾਂ ਦਾ, ਗੁਰਪੁਰਬ ਹੈਗਾ
ਨਹੀਂ ਅਠਾਰਾਂ ਦਾ ਗੁਰਪੁਰਬ ਤੇ ਹੈਗਾ, ਫੇਰ ਉਹਨੂੰ ਪਾਠ ਰੱਖ ਲੈਣਗੇ ਨਾ ਭੈਣ ਜੀ, ਗੁਰਦੁਆਰੇ ਸੋਲਾਂ ਤਰੀਕ ਪਾਠ ਰੱਖਿਆ ਜਾਣਾ ਫੇਰ ਅਠਾਰਾਂ ਨੂੰ ਫਿਰ ਭੋਗ ਪਾ ਕੇ ਤੇ, ਫਿਰ ਲੰਗਰ ਕਰਨਗੇ ਐ ਜਿਹੜੇ ਇਸਤਰੀ ਸਤਸੰਗ ਵਾਲੀਆਂ ਨੇ, ਉਹ ਤੇ ਪਹਿਲੇ ਹੀ, ਪੰਦਰਾਂ ਨੂੰ ਮਨਾ ਲੈਣਗੀਆਂ,
ਅੱਛਾ-ਅੱਛਾ ਅੱਛਾ, ਆਦਮੀ ਜਿਹੜੇ ਮ
ਆਦਮੀ, ਅਲਗ ਮਨਾਂਦੇ ਨੇ ਜ ਜਨਾਨੀਆਂ ਅਲੱਗ ਮਣਾਦੀਆਂ ਨੇ, ਨਵਾਂ ਇਹਨਾਂ ਨੇ ਸਟੰਡ, ਬਣਾਇਆ ਹੋਇਆ
ਨਹੀਂ ਸਾਡੇ ਤੇ ਏਧੇ ਤਾਂ ਭੈਣ ਜੀ ਅਠਾਰਾਂ ਨੂੰ, ਅਸੀ ਤਾਂ ਇੱਕੋ ਗੁਰਪੁਰਬ ਸਾਰੇ, ਇਸਤਰੀ ਅਹ ਸਤਸੰਗ ਵੀ ਤੇ ਆਦ ਮੈਂ, ਆਦਮੀਆਂ ਦਾ ਵੀ ਅਸੀਂ ਤੇ ਕੋਈ ਕਰਦੇ ਆ ਲੰਗਰ, ਅਠਾਰਾਂ ਤਰੀਕ ਨੂੰ ਸਾਡੇ ਸਵੇਰੇ ਗੁਰਦੁਆਰੇ ਪਹਿਲੇ ਸ ਪਾਠ ਰੱਖਦੇ ਨੇ ਨਾ, ਸ਼ੋਲਾ ਨੂੰ ਰੱਖਦੇ ਅਠਾਰਾਂ ਨੂੰ ਭੋਗ ਸਵੇਰੇ ਪੈਂਦਾ, ਅੰਮ੍ਰਿਤ ਵੇਲੇ ਸੱਤ ਸਵਾ -ਸੱਤ ਵਜੇ ਨਾਲ ਉਹਦੇ ਬਾਅਦ ਫਿਰ, ਅਖੰਡ ਪਾਠ ਸਾਹਿਬ ਦਾ ਫਿਰ ਕੀਰਤਨ ਹੁੰਦਾ, ਇੱਕ ਘੰਟਾ ਕੀਰਤਨ ਹੁੰਦਾ ਭੈਣ ਜੀ। ਫੇਰ ਉਸ ਤੋਂ ਬਾਹਰ, ਛਬੀਲਾਂ ਲੱਗ ਜਾਂਦੀਆਂ ਨੇ, ਸਮਝੇ ਓ ਕਿ ਨਹੀਂ ਛਬੀਲਾ, ਲੱਗ ਜਾਂਦੀਆਂ ਨੇ ਤੇ ਆਪਣਾ ਸ਼ੁਰੂ ਹੋ ਜਾਂਦਾ ਤੇ ਫਿਰ, ਇਹ ਕੇ ਕਰਦੇ ਨੇ ਹਫ਼ਤੇ ਬਾਅਦ ਆਦਮੀ, ਗੁਰਪੁਰਬ ਮਨਾਉਂਦ ਜਿਹੜਾ, ਇਤਵਾਰ ਆਏਗਾ ਨਾ ਭੈਣ ਜੀ, ਉਸ ਇਤਵਾਰ ਰੱਖ ਲੈਂਦੇ ਨੇ
ਕੀਰਤਨ, ਤੇ ਭੈਣ ਜੀ ਸਾਡਾ ਵੀ ਕਰਦੇ ਨੇ, ਜਨਾਨੀਆਂ ਹੁਣ, ਉਸ ਦਿਨ ਜਿਸ ਦਿਨ, ਮਨਾਣਗੇ ਨਾ ਤੇ ਸਵੇਰੇ ਪਾਠ ਕਰਕੇ, ਉਸ ਤੋਂ ਬਾਅਦ ਕੀਰਤਨ ਕਰਨਗੀਆਂ, ਸਾਰਿਆਂ ਨੂੰ ਵਾਰੀ ਦੇਦੀਆਂ ਨੇ, ਕੀਰਤਨ ਕਰੋ ਸਾਰੇ ਵਾਰੀ-ਵਾਰੀ ਕੀਰਤਨ ਕਰਨ ਦੂਸਰੇ ਗੁਰਦੁਆਰਿਆਂ ਤੋਂ ਵੀ, ਬੁਲਾਉਂਦੀਆਂ ਜਨਾਨੀਆਂ ਨੂੰ ਤੇ, ਕਰਦੇ- ਕਰਾਂਦੇ ਇੱਕ ਦੋ, ਦੋ -ਢਾਈ ਤਿੰਨ, ਵਜਾ ਹੀ ਦਿੰਦੀਆਂ ਨੇ, ਇਸ ਵਾਰੀ ਉਹਨਾਂ ਨੇ ਬਣਾਇਆ, ਨਵਾਂ ਨਿਯਮ ਬਣਾਇਆ ਨਾ, ਇਸ ਵਾਰੀ ਪ੍ਰਸ਼ਾਦ ਨਈ, ਵੰਡਿਆ ਇਹਨਾਂ ਨੇ ਗੁਰੂ ਅਰਜਨ ਦੇਵ ਪੂਰਵ ਮਨਾਇਆ ਨੇ, ਪਹਿਲੇ ਪ੍ਰਸ਼ਾਦ ਲੱਗਦੀ, ਡਿਊਟੀ ਲੱਗਦੀ ਸੀ। ਵਾਰੀਆਂ ਲੱਗਦੀਆਂ ਸੀ। ਸਾਰੇ ਆਪਣੀ -ਆਪਣੀ ਵਾਰੀ ਲੈਂਦੇ ਸੀ। ਅੱਜ ਮੇਰੀ, ਪ੍ਰਸ਼ਾਦ ਦੀ ਵਾਰੀ ਅੱਜ ਮੇਰੀ ਇਸ ਵਾਰੀ, ਉਹਨਾਂ ਨਿਯਮ ਬਣਾ ਤਾ, ਸਿਰਫ ਕੱਚੀ ਲੱਸੀ ਮਿਲੇਗੀ ਤੇ ਦੇਗ ਦੀ ਦੇਗ ਮਿਲੇਗੀ, ਹੋਰ ਪਰ ਪ੍ਰਸਾਦਿ ਕੋਈ ਨੀ ਦੇਣਾ ਤੇ, ਇੱਕੋ ਵਾਰੀ ਅਸੀਂ, ਲੰਗਰ ਹੀ ਕਰਾਂਗੇ ਐੱਡ ਚ ਤੇ ਇਸ ਪਿੱਛੇ, ਇਸ ਵਾਰੀ -ਇਸ ਵਾਰੀ ਜਲਦੀ ਮਾਲ ਖ਼ਤਮ ਹੋ ਜਾਂਦਾ, ਰਸ਼ ਪੈਂਦਾ ਨਈ, ਇਨਾ ਪਹਿਲੇ ਤੇ ਚਾਰ-ਚਾਰ ਘੰਟੇ ਲੱਗ ਜਾਂਦੇ ਸੀ।
ਉਹ ਭੈਣ ਜੀ, ਇਹ ਨਾ ਨਿਯਮ ਬਣ ਗਿਆ ਅੰਮ੍ਰਿਤਸਰ ਤੋਂ, ਆਇਆ ਨਾ ਨਿਯਮ ਕਿ, ਬਾਈ ਤੁਸੀਂ ਪ੍ਰਸ਼ਾਦ ਨਹੀਂ ਕਰਨਾ, ਬਸ ਤੁਸੀਂ ਛੱਬੀਲ ਹੀ, ਬਣਾਉਣੀ ਔਰ ਦੇਗ ਸਿਧਾ ਪ੍ਰਸ਼ਾਦ ਹੀ ਵਰਤਣਾ ਹਾਂਜੀ।
ਤੁਹਾਡੇ ਇਥੇ ਵੀ ਹੈ ਏਨ ਜੀ
ਹਾਂਜੀ-ਹਾਂਜੀ ਹੁਣ ਅੱਗੇ ਤੇ ਨਈ ਹੋਂਦਾ ਸੀ। ਅੱਗੇ ਤੇ ਭੈਣ ਜੀ। ਬੱਚੇ ਇੰਨੇ ਇੰਨਾ ਬੱਚਾ ਇਕੱਠਾ ਹੋ ਜਾਂਦਾ ਸੀ ਸਾਡਾ ਤੇ ਤੁਸੀਂ ਮੰਨੋਗੇ ਸੋਚ ਮੇਰਾ ਬੱਚਾ ਚਾਹੇ ਉੱਥੇ ਦੁਨੀਆਂ ਕੱਠੀ ਹੋ ਜਾਂਦੀ ਸੀ। ਔਰ ਤੁਸੀਂ ਮੰਨੋਗੇ ਔਰਤਾਂ ਵੀ ਇਤਨੀਆਂ ਕਮ ਸੇ ਕਮ ਤਿੰਨ ਸੌ ਢਾਈ-ਢਾਈ ਤਿੰਨ ਸੌ ਬੰਦਾ ਹੁੰਂਦਾ ਸੀ।
ਪਰ ਭੈਣ ਜੀ ਮਜ਼ਾ ਵੀ ਪੈਲੇ ਤਾਂਹੀਓ ਆਂਦਾ ਸੀ ਹੁਣ ਤੇ ਸੰਗਤ ਹੀ। ਘੱਟ ਗੀ ਇੰਨੀ। ਸਾਡੇ ਗੁਰਦੁਆਰੇ ਇੰਨੀ ਘੱਟ ਸੰਗਤ ਏ। ਪਰ ਜਿਹੜੀ ਉਹ ਜਨਾਨੀਆਂ ਇਸਤਰੀ ਸਤਸੰਗ ਦੀ ਹੈਗੀਆਂ ਨੇ ਉਹੀ ਹੈਗੀਆਂ ਨੇ ਬਸ ਹੋਰ ਤੇ ਕੋਈ ਆਂਦੀਆਂ ਈ ਕੋਈ ਨੀ।
ਨਹੀਂ ਤੀਂ ਪੈਂਤੀ ਚਾਲੀ ਬੰਦੇ ਹੋ ਜਾਂਦੇ ਨੇ ਬਈ ਅ ਸਾਰੇ ਬੱਚੇ ਵੀ ਆ ਜਾਂਦੇ ਨੇ ਤੇ ਉਹ ਔਰਤਾਂ ਵੀ ਹੋ ਜਾ ਚਾਲੀ ਪੰਜਾਹ ਬੰਦੇ ਹੋ ਈ ਜਾਂਦੇ ਨੇ ਭੈਣ ਜੀ ਸਾਡੇ ਤੇ। ਅੱਗੇ ਤੇ ਭੈਣਜੀ ਤਿੰਨ ਸੌ ਬੰਦਾ ਢਾਈ ਸੌ ਤਿੰਨ ਸੌ ਸਾਢੇ ਤਿੰਨ ਸੌ ਤੱਕ ਬੱਦਾ ਹੁੰਦਾ ਸੀ ਨੇ। ਇੰਨੇ ਰੌਣਕਾਂ ਲੱਗਦੀਆਂ ਸਨ ਨੇ।
ਹੁਣ ਤੇ ਭੈਣ ਜੀ ਸਾਡੇ ਗੁਰਦੁਆਰੇ ਤੇ ਰੋਣਕ ਈ ਕੋਈ ਨੀ। ਬੱਚੇ ਕੋਈ ਆਂਦੇ ਕੋਈ ਨੀ। ਪੈਲੇ ਛੁੱਟੀਆਂ ਚ ਬੱਚੇ ਆ ਜਾਂਦੇ ਸੀ ਅਸੀਂ ਲਾਲਚ ਵਿੱਚ ਬੱਚੇ ਗੁਰਦੁਆਰੇ ਤੇ ਆਂਦੇ।
ਭੈਣ ਜੀ ਮੇਨ ਰੌਣਕ ਤੇ ਬੱਚਿਆਂ ਨਾਲ ਹੋਂਦੀ ਹੈਨਾ ਜੀ। ਬੱਚੇ ਹੰਦੇ ਨੇ ਸ਼ੋਰ ਮਚਾਂਦੇ ਨੇ। ਉਹਨਾਂ ਨੂੰ ਖ਼ੁਸ਼ੀ ਹੁੰਦੀ ਐ ਕਿ ਬਈ ਪ੍ਰਸ਼ਾਦ ਮਿਲੇਗਾ। ਉਹ ਪ੍ਰਸ਼ਾਦ ਦੇ ਲਾਲਚ ਗੁਰਦੁਆਰੇ ਆ ਕੇ ਘੰਟਾ-ਘੰਟਾ ਬੈਠੇ ਰਹਿੰਦੇ ਸਨ। ਹੁਣ ਤੇ ਭੈਨ ਜੀ ਬੱਚ ਬੱਚਿਆਂ ਨੂੰ ਪਤਾ ਚੱਲ ਗਿਐ ਕਿ ਪ੍ਰਸ਼ਾਦ ਕੋਈ ਨੀ ਵੰਡਦੇ ਤੇ ਹੁਣ ਬੱਚੇ ਆਂਦੇ ਕੋਈ ਨੀ ਨੇ। ਛੁੱਟੀਆਂ ਪਾਏ ਹੈਗੀਆਂ ਨੇ ਬੱਚੇ ਆਂਦੇ ਈ ਕੋਈ ਨੀ ਨੇ।
ਸਾਡੇ ਵੀ ਭੈਣਜੀ ਇੱਕ ਤੇ ਇਹਨਾਂ ਨੇ ਸਵੇਰ ਦਾ ਟਾਈਮ ਰੱਖਿਆ ਹੋਇਐ। ਓਧਰੋਂ ਪ੍ਰਸ਼ਾਦ ਕੋਈ ਨੀ ਵਰਤਦੀਆਂ ਤੇ ਇਨੀ ਸੰਗਤ ਘੱਟ ਗਈ ਏ ਜਨਾਨੀਆਂ-ਜਨਾਨੀਆਂ ਹੋਂਦੀਆਂ ਨੇ ਬਸ। ਬੱਚੇ ਕੋਈ ਨੀ ਹੋਂਦੇ ਤੇ ਸਵੇਰੇ-ਸਵੇਰੇ ਬੱਚੇ ਆਂਦੇ ਈ ਕੋਈ ਨੀ ਹੁਣ। ਪੈਲੇ ਲਾਲਚ ਪਿੱਛੇ ਹੀ ਆਂਦੇ ਸੀ ਹਾਂ ਰੋਣਕ ਈ ਨੀ ਰਈ। ਹਮ।
ਪਰ ਨਈ ਇਹ ਥੋੜਾ ਜਿਹਾ ਨਿਯਮ ਬਣਾਣਾ ਚਾਹੀਦੈ ਨਾ ਕਿ ਬਈ ਥੋੜੇ ਰੌਣਕ ਲੱਗੇ ਦੇਖੋ ਇਹੀ ਦਿਨ ਹੁੰਦੇ ਨੇ ਰੌਣਕਾਂ ਦੇ।
ਹਾਂ ਸਾਰੇ ਸਾਲ ਭੈਣਜੀ ਇੰਤਜ਼ਾਰ ਹੁੰਦੈ, ਗੁਰੂ ਅਰਜਨ ਦੇਵ ਜੀ ਦੇ ਪਾਠ ਆਣਗੇ।
ਠੀਕ ਐ।
ਇਸ ਵਾਰੀ ਤੇ ਪਤਾ ਈ ਨੀ ਲੱਗਿਆ ਗੁਰੂ ਅਰਜਨ ਦੇਵ ਪਾਠ ਕਿਸਰ੍ਹਾਂ ਨਿਕਲ ਗਏ ਨੇ।
ਤੁਸੀਂ ਜਾ ਨਾ ਸਕੇ ਹੋ ਸੋ ਨਾ ਸਵੇਰੇ ਦਾ ਟੈਮ ਤੁਸੀਂ ਕਹਿੰਦੇ ਪੇਓ ਸਾਡਾ ਕਰ ਦਿੱਤਾ ਨੇ। ਹਮ।
ਸਵੇਰੇ ਦੇ ਟਾਈਮ ਭੈਣ ਜੀ, ਕੰਮ ਦਾ ਟਾਈਮ ਹੁੰਦੈ ਨਾ, ਸਵੇਰੇ ਟਾਈਮ ਨੀ ਹੋ ਪਾਂਦਾ।
ਉਹ ਰੋਟੀ ਪਾਣੀ ਬਣਾਣੀ ਹੋਈ ਨਾ ਜੀ, ਬੱਚੇ
ਭੈਣਜੀ। ਤੇ ਭੋਗ ਵੀ ਟੈਮ ਸੇਰ ਪਾ ਦਿੰਦੀਆਂ ਨੇ, ਇੱਕ ਵਜੇ ਤਕ ਇੰਝ ਖਾਲੀ ਹੋ ਜਾਂਦੈ ਗੁਰਦੁਆਰਾ ਜੈਵੇਂ ਕੋਈ ਬੰਦਾ ਹੀ ਨੀ ਹੈ ਗੁਰਦੁਆਰੇ ਚ
ਅੱਛਾ ਅੱਛਾ ਅੱਛਾ ਨਹੀਂ ਅਸੀਂ ਤਾਂ ਅਗਰ, ਦੇਰ ਸਵੇਰ ਹੋ ਵੀ ਜਾਂਦੀ ਏ ਤੇ ਤਾਂ ਅਸੀਂ ਤੇ ਹਿੱਕ ਘੰਟਾ ਤਾਂ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਪਹੁੰਚ ਜਾਂਨੇ ਆਂ। ਕਿ ਭਈ ਅਖੀਰਲੀ ਅਸ਼ਪਦੀ ਹੋਈ ਯਾ ਦੂਸਰੀ ਅ ਅਸ਼ਪਦੀ ਹੋਈ ਯਾ ਪੰਜਵੀ ਸੱਤ ਨੀ ਤੇ ਇਸ ਤਰਾਂ ਪ੍ਹੋਂਚ ਈ ਜਾਂਨੇ ਆ ਗੁਰੂ ਦੀ
ਮੇਰੇ ਬੱਚੇ ਛੋਟ ਟੇ ਨੇ ਨਾ ਭੈਨਜੀ ਫੇਰ ਮੈਨੂੰ ਬੜੀ ਪਰੇਸ਼ਾਨੀ ਹੋ ਜਾਂਦੀ, ਬੱਚੇਆਂ ਨੂੰ ਵੀ ਦੇਖਣਾ ਹੁੰਦੈ, ਆਦਮੀ ਨੂੰ ਵੀ ਦੇਖਣਾ ਹੁੰਦੈ। ਘਾੱਰ ਵੀ ਦੇਖਣਾ ਹੂੰਦੈ, ਫੇਰ ਮੈਂ ਬੜੀ ਮੁਸ਼ਕਿਲ ਹੋ ਜਾਂਦੀ ਏ।
ਐ ਤੇ ਗਾੱਲ ਠੀਕ ਕੈ ਰਏ ਓ, ਤੂਸੀ ਐ ਗੱਲ ਤੇ ਬਿਲਕੁਲ ਠੀਕ ਕੈ ਰਏ ਓ। ਭੈਨਜੀ ਤੂਸੀ ਆਓ ਨਾ ਸਾਡੇ ਘਾਰ, ਤੇ ਆਏ ਨੀ ਕਿਤਨਾ ਟਾਈਮ ਹੋ ਗੇਆ
ਹੋਰ ਭੈਨਜੀ, ਸਬ ਠੀਕ-ਠਾਕ ਏ ਘਾਰ?
ਹਾਂਜੀ, ਠੀਕ ਐ ਭੈਨ ਜੀ ਕਦੀ ਦਰਸ਼ਨ ਦਵੋ ਨਾ, ਆਓ ਨਾ ਬੱਚੇ ਲੇਆਓ, ਬੱਚੇਆਂ ਚ ਤੂਸੀਂ ਕੈਂਦੇਸੋ ਬੱਚੇਆਂ ਦੀ ਛੁੱਟੀਆਂ ਹੋਸੱਨ, ਤੇ ਭੈਨ ਜੀ ਅਸੀ ਤੂਆਡੇ ਘਾਰ ਆਸੀਏ, ਤੋ ਆਏ ਕੋਈ ਨਾ ਤੂਸ ਸੀ ਤੇ ਮੈਂ ਤਾ ਤੱਕਦੀ ਰੈਨੀ ਆਂ। ਆੱਜ ਬਈ ਕ ਬਾਰਾਂ ਤਰੀਕ ਤੇ ਹੋ ਗਈ ਏ ਇਸ ਮ੍ਹੀਨੇ ਦੀ ਅ ਦੀ ਹੋ ਗਈ ਏ।
ਚਲੋ ਭੈਨ ਜੀ ਫਿਰ ਆਵਾਂਗੇ। ਚਲੋ ਹੁਣ ਮੈਂ ਫੋਨ ਰੱਖਦੀ ਆਂ, ਸਾਡੇ ਘਾਰ ਸਬ, ਸਾਰੇ ਜਲਦੀ ਸੋ ਜਾਂਦੇ ਨੇ ਭੈਨ ਜੀ, ਸਸ੍ਰੀ ਕਾਲ ਜੀ।
ਸਸ਼੍ਰੀ ਕਾਲ।